ਹਾਂਜੀ ਸਤਿ ਸ੍ਰੀ ਜੀ ਹੋਰ ਕਿਵੇਂ ਹੋ ਤੁਸੀਂ।
ਹੈਲੋ।
ਹੈਲੋ ਹਾਂਜੀ ਹਾਂਜੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਹੈਲੋ। ਹਾਂਜੀ ਆਵਾਜ਼ ਨਹੀਂ ਆ ਰਹੀ।
ਆ ਰਹੀ ਹੈ ਘੱਟ ਕੱਟ ਕੇ ਆ ਰਹੀ ਹੈ।
ਅੱਛਾ ਅੱਛਾ ਹੋਰ ਸੁਣਾਓ ਠੀਕ ਠਾਕ ਹੋ।
ਹਾਂਜੀ ਹਾਂਜੀ ਵਧੀਆ।
ਹਾਂਜੀ ਵਧੀਆ ਘਰ ਸਭ ਠੀਕ ਠਾਕ।
ਕਿਵੇਂ ਦਾ ਉੱਧਰ।
ਮੌਸਮ ਠੀਕ ਹੈ ਬਸ।
ਧੂੱਪ ਵਗੈਰਾ ਹੈਗੀ ਗਰਮੀ ਗੁਰਮੀ ਹੈਗੀ।
ਹਾਂ ਹਾਂ ਗਰਮੀ ਤਾਂ ਹੈ।
ਅੱਛਾ ਜੀ ਨਹੀਂ ਰਾਤੀ ਇੱਧਰ ਬਾਰਿਸ਼ ਹੋਈ ਸੀ। ਹਾਂਜੀ, ਮੌਸਮ ਬੜਾ, ਵਧੀਆ ਸੀ ਰਾਤੀ।
ਹੂੰ-ਹੁੰ-ਹੂੰ। ਤੇ ਇੱਥੇ ਕੀ ਮਤਲਬ ਕਿ ਰਾਤੀ ਮੌਸਮ ਬਨਿਆਦਾ ਹੀ ਤੇ ਹੁਣ ਫੇਰ ਧੁੱਪ ਨਿਕਲੀ ਦੀ ਹੈ ਗਰਮੀ ਹੋਈ। ਦੀ ਹੇ ਟਾਈਮ। ਮੈਂ ਕਿਹਾ, ਰਾਤੀ ਥੋੜ੍ਹੀ ਬਹੁਤ ਅਹ ਬਾਰਿਸ਼ ਹੋਈ ਸੀ ਇੱਥੇ ਵੀ ਸਾਡੇ ਇੱਧਰ ਵੀ ਹੈਲੋ। ਹਾਂ, ਹਨੇਰੀ ਤੂਫਾਨ ਚ ਰਹੀ ਮਾੜੀ-ਮਾੜੀ ਬਾਰਿਸ਼ ਆਹੀ ਇੰਨੀ ਨੀ ਆਈ ਖੁੱਲ ਕੇ ਤੇ ਓਦਾਂ ਹੀ ਮਤਲਬ ਗਰਮੀ ਚ ਜਿੱਦਾਂ ਗਰਮੀ ਜਿੱਦਾਂ ਪਹਿਲਾਂ ਹੀ ਓਦਾਂ ਹੀ ਬਰਕਰਾਰ ਹੈ ਹਜੇ ਵੀ ਧੁੱਪ ਪੂਰੀ ਨਿਕਲੀ ਦੀ ਹੈ।
ਗਰਮ ਗਰਮੀ ਇੱਧਰ ਰਾਤੀ ਮੌਸਮ ਸਹੀ ਹੋ ਗਿਆ ਸੀ। ਵੈਸੇ ਗਰਮੀ ਬਹੁਤ ਹੈਗੀ ਆ।
ਤੀ ਸਹੀ ਹੋ ਗਏ ਹੁਣ ਤਾਂ ਗਰਮੀ ਹੈ ਹੀ ਹੈਨਾ।
ਦੁਪਹਿਰ ਦੇ ਟਾਈਮ ਚ ਬੜੀ ਗਰਮੀ ਹੋ ਜਾਂਦੀ ਹੈ।
ਹਾਂਜੀ- ਹਾਂਜੀ ਬਿਲਕੁਲ ਜੀ ਬਿਲਕੁਲ, ਚਲੋ ਜਿਸ ਹਿਸਾਬ ਦੀ ਸਰਦੀਆਂ ਚ ਮਤਲਬ ਕੀ ਠੰਢ ਪੂਰੀ ਹੋਈ ਹੈ ਤੇ ਗਰਮੀਆਂ ਵੀ ਪੂਰੀਆਂ ਪੈਂਦੀਆਂ ਪਿਆਂ।
ਹਾਂਜੀ, ਗਰਮੀਆਂ ਚ ਫ ਬੱਚੇ ਵੀ ਨੀ ਨਾ ਟੇਕਦੇ ਕਦੀ ਆਈਸਕ੍ਰੀਮ ਖਾਣੀ ਹੈ ਕਦੀ ਕੁਛ ਖਾਣਾ ਕਦੀ ਕੁਛ ਖਾਣਾ, ਸੌਂਦੇ ਵੀ ਨੀ ਹੈਗੇ ਗਰਮੀਆਂ ਚ ਤੇ ਗਰਮੀਆਂ ਚ ਤੇ ਸੌਂਦੇ ਵੀ ਨੀ ਹੈਗੇ।
ਉਹਨਾਂ ਨੇ ਤੰਗ ਨਹੀਂ ਕੀਤਾ ਵੀ ਚਲ ਗਏ ਉਥੇ ਨਾਨਕੇ ਚਲੇ ਗਏ ਨਾ।
ਹਾਂਜੀ, ਬੱਚੇ ਨਾਨਕੇ ਜਾ ਕੇ ਸਹੀ ਹੋ ਜਾਂਦੇ ਨੇ ਨਾਨ
ਹਾਂਜੀ-ਹਾਂਜੀ। ਹਾਂਜੀ-ਹਾਂਜੀ।
ਮਾਵਾਂ ਨੂੰ ਤੰਗ ਕਰਦੇ ਨਾਨਕੇ ਜਾ ਕੇ।
ਹਾਂਜੀ, ਬਿਲਕੁਲ ਜੀ ਨਹੀਂ ਮੈਂ ਆਪ ਹੀ ਛੱਡ ਕੇ ਆਇਆ ਉਹਨਾਂ ਨੂੰ ਬੱਚੇ ਮਗਰ ਪੇਦੇ ਸੀ ਫਿਰ ਕਹਿੰਦੇ ਮੈਂ ਜਾਣਾ ਫਿਰ ਮੈਂ ਛੱਡ ਆਇਆ ਸੀ ਉਹਨਾਂ ਨੂੰ।
ਬੱਚਿਆਂ ਨੇ ਹੋਰ ਕਿੱਥੇ ਜਾਣਾ ਨਾਨੀ ਘਰ ਹੀ ਜਾਣਾ ਹੋਰ ਕਿੱਥੇ ਜਾਣਾ। ਛੁੱਟੀਆਂ ਪੈਂਦੀਆਂ ਹੀ ਉਹਨਾਂ ਨੂੰ ਐ ਵਾਸਤੇ ਆ।
ਹਾਂਜੀ -ਹਾਂਜੀ ਬਿਲਕੁਲ, ਚਲੋ ਸਾਲ ਬਾਅਦ ਹੀ ਛੁੱਟੀਆਂ ਪੈਂਦੀਆਂ ਖੁਸ਼ ਹੁੰਦੇ ਨੇ ਸਗੋਂ ਇੱਕ ਮਹੀਨੇ ਦੀ ਛੁੱਟੀਆਂ ਪੈਂਦੀਆਂ ਨੇ ਘੁੰਮਣ ਫਿਰਨ ਨੂੰ ਉਹਨਾਂ ਨੂੰ ਮਿਲ ਜਾਂਦਾ ਹੋਰ ਕੀ।
ਹਾਂਜੀ।
ਹੋਰ ਸੁਣਾਓ ਤੁਹਾਡੇ ਬੱਚੇ ਠੀਕ ਨੇ। ਅੱਛਾ, ਨਾਨੀ ਘਰ ਹੈਗੀ ਆ ਠੀਕ ਹੈ ਜੀ ਹੋਰ ਸੁਣਾਓ, ਕਿੰਨੇ ਬੱਚੇ ਤੁਹਾਡੇ।
ਸ਼ਾਇਦ ਸ਼ਾਇਦ ਅਸੀਂ ਪਰਸਨਲ ਲੈ ਗੱਲਾਂ ਨਾਲ ਕਰੀਏ ਤੇ ਵਧੀਆ
ਅੱਛਾ ਅੱਛਾ ਠੀਕ ਠੀਕ ਠੀਕ ਤੇ ਹੋਰ ਸੁਣਾਓ
ਹੋਰ ਤੁਹਾਨੂੰ ਖਾਣ ਪੀਣ ਚ ਕੀ ਪਸੰਦ ਹੈਗਾ
ਹਮ ਸਾਨੂੰ ਹਰੇਕ ਚੀਜ਼ ਗਰਮੀਆਂ 'ਚ ਜ਼ਿਆਦਾ ਤੇ ਵੈਹੇ ਆਪਣਾ ਸਵੇਰੇ ਤੇ ਆਪਾਂ ਉਹ ਗੋਂਦ ਕਤੀਰਾ ਨਹੀਂੀ ਹੁੰਦਾ ਗੋਦਕਤੀਰਾ
ਹਾਂਜੀ
ਹਾ ਗੂੰਦ ਕਤੀਰਾ ਓ ਭਿਉਂ ਕੇ ਰੱਖ ਦਿਨਾ ਸਵੇਰੇ ਹੀ ਓ ਨਾ ਵਿੱਚ ਏ ਦੁੱਧ ਪਾਤਾ ਥੋੜਾ ਨਾ ਹਜੂਰ
ਅੱਛਾ ਜੀ ਨਹੀਂ ਗੁੰਦਕਤੀਰਾ ਤਾ ਕਾਫੀ ਵਧੀਆ ਹੁੰਦਾ ਸਾ ਸਰੀਰ ਲਈ ਗਰਮੀਆਂ ਚ
ਹਾਂਜੀ ਹਾਂਜੀ ਵਧੀਆ ਸਗੋਂ ਗਰਮੀ ਨੂੰ ਮਾਰਦਾ ਵਾ ਮਤਲਬ ਕਿ ਇੰਨੀ ਲੱਗਦੀ ਨੀ ਹੈਗੀ ਉਹ ਖਾਣਾ ਚਾਹੀਦਾ ਗਰਮੀਆਂ ਤੇ ਵਧੀਆ ਸਗੋਂ ਗੋਂਦਕਤੀਰਾ
ਨਹੀ ਕਈ ਤੇ ਆਪਣੀ ਬੋਲ ਮਤਲਬ ਸਿਹਤ
ਹਾਂਜੀ ਹਾਂਜੀ ਉਹ ਕਈਆਂ
ਸਾਡੇ ਵਰਗੇ ਪੰਜਾਬੀ ਕਿੱਥੇ ਬੀਜ ਸਕਦੇ ਬੀਜ ਸਕਦੇ ਸਰ ਸਵੇਰੇ ਸਵੇਰੇ ਸਾਨੂੰ ਭਟੂਰੇ ਛੋਲੇ ਚਾਹੀਦੇ
ਹਾਂਜੀ ਹਾਂਜੀ ਬਿਲਕੁਲ ਭਟੂਰੇ ਛੋਲੇ ਮੈ ਅੱਜ ਭਟੂਰੇ
ਭਟੂਰੇ ਛੋਲੇ ਤਾ ਵਾਹ ਭਟੂਰੇ ਜੇ ਅਸੀਂ ਭਟੂਰੇ ਛੋਲੇ ਨਾ ਖਾਈਏ ਅਸੀਂ ਪੰਜਾਬੀ ਕਿਵੇਂ ਕਹਿਲਾਵਾਂਗੇ
ਸਹੀ ਸਹੀ ਗੱਲ ਹੈ ਸਹੀ ਗੱਲ ਆ
ਭਟੂਰੇ ਛੋਲਿਆਂ ਨਾਲ ਲੱਸੀ ਦਾ ਗਲਾਸ
ਬਿਲਕੁਲ ਬਿਲਕੁਲ ਸਹੀ ਗੱਲ ਆ ਮੈਂ ਬਲ ਕਿ ਅੱਜ ਹੀ ਖਾ ਕੇ ਆਇਆ ਭਟੂਰੇ ਛੋਲੇ
ਅੱਛਾ ਮੈ ਨੀ ਖਾਂਦੀ ਮੈ ਨੀ ਖਾਂਦੀ ਬੱਚੇ ਬੱਚਿਆਂ ਨੂੰ ਕੱਲ ਖਵਾਏ ਨੇ ਕੱਲ ਉਹਨਾਂ ਨੇ ਬਹੁਤ ਜ਼ਿਆਦਾ ਮੈਂ ਖਵਾਉਦੀ ਨੀ ਹੈਗੀ ਮੈਦਾ ਵਗੈਰਾ ਬੱਚਿਆਂ ਨੂੰ ਕੱਲ੍ਹ ਬਹੁਤ ਜ਼ਿਆਦਾ ਉਹਨਾਂ ਨੇ ਮੈਦਾ ਖਾ ਲਿਆ ਕੱਲ ਪਹਿਲਾਂ ਸਵੇਰੇ ਉਹਨਾਂ ਨੇ
ਹੂੰ, ਠੀਕ ਹੈ, ਤੇ ਆਪਣਾ ਫਾਸਟ ਫੂਡ ਵਗੈਰਾ ਜਾਂਦੇ ਆ ਬੱਚੇ ਕਿ ਨਹੀਂ
ਫਿਰ ਉਹਨਾਂ ਨੇ ਮੋਮੋਜ਼ ਖਾ ਲਏ, ਫਿਰ ਉਹਨਾਂ ਨੇ ਮੋਮੋਜ਼ ਖਾ ਲਏ ਤਾਂ ਕਰਕੇ
ਹੈਲੋ,
ਹਾਂਜੀ -ਹਾਂਜੀ, ਬੋਲੋ ਕੀ ਕਹਿ ਰਹੇ ਸੀ।
ਮੈਂ ਕਹਿ ਰਹੀ ਸੀ ਫਾਸਟ ਫੂਡ ਵਗੈਰਾ ਇਨਾਂ ਨਾ ਖਵਾਇਆ ਕਰੋ, ਬੱਚਿਆਂ ਨੂੰ ਉਹ ਜ਼ਿਆਦਾ ਨੀ
ਨਹੀਂ, ਮੈਂ ਨਹੀਂ ਮੈਂ ਨੀ ਖੁਆਂਦੀ ਉਹ ਨਾਨੀ ਘਰ ਆਏ, ਤੁਹਾਨੂੰ ਪਤਾ ਨਾਨੀ ਘਰ ਬੱਚੇ ਜਾਣ ਤੇ ਫਿਰ ਜਿਦ
ਬਿਲਕੁਲ -ਬਿਲਕੁਲ ਇਹ ਤੇ ਹੈ।
ਨਾਨੀ ਘਰ ਆਏ ਤੇ ਬੱਚੇ ਜਿੱਦ ਨਾ ਕਰਨਗੇ। ਤੇ ਫੇਰ ਕੀ ਫਾਇਦਾ ਬੱਚਾ
ਸਹੀ ਗੱਲ ਹੈ, ਆਹ ਮਾਮਿਆਂ ਨੂੰ ਤੰਗ ਕਰਨਾ ਹੋਰ ਕੀ
ਘਰ ਤੇ ਰੋਕ ਲੈਂਦੇ ਆਂ ਬੱਚਿਆਂ ਨੂੰ ਇਹ ਨੀ ਖਾਣਾ, ਉਹ ਨੀ
ਹੂੰ -ਹੂੰ- ਹੂੰ।
ਬਟ ਨਾਨੀ ਘਰ ਨਹੀਂ ਨਾ ਰੋਕ
ਸਹੀ ਗੱਲ ਹੈ।
ਮਾੜਾ ਕੁਛ ਕਹਿ ਦਵੋ ਨਾਲ ਹੀ ਹਾਂ ਅਸੀਂ ਨਾਨੀ ਘਰ ਆਏ ਦੇ ਹੈਗੇ ਹਾਂ। ਸਾਨੂੰ ਰੋਕੀ ਜਾਂਦੇ ਪਏ ਨੇ, ਨਾ ਉੱਥੇ ਖਾਣ ਦਿੰਦੇ ਹੈਗੇ ਉਹ ਕੁਛ ਨਾ ਤੇ
ਹੂੰ, ਸਹੀ ਗੱਲ ਐ। ਮੇਰੇ ਬੱਚੇ ਆਪਣੇ ਮਤਲਬ ਕੀ ਆ ਪਸੰਦ ਨਹੀਂ ਕਰਦੇ, ਬਿਲਕੁਲ ਫਾਸਟ ਫੂਡ ਵਗੈਰਾ ਨਾ
ਨਹੀਂ ਮੈਂ ਨੀ ਮੈਂ ਜ਼ਿਆਦਾ ਨਹੀਂ ਦਿੰਦੀ ਹੈਗੀ। ਉਹ ਫਿਰ ਤਾਂ ਉੱਥੇ ਆ ਕੇ ਹੀ ਖਾਂਦੇ ਨੇ।
ਹੂੰ, ਉਹ ਜਿੱਦਾਂ ਸਾਡੇ ਘਰ ਕੋਈ ਗੈਸਟ ਵਗੈਰਾ ਆਇਆ ਹੁੰਦਾ ਨਾ
ਮੈਂ, ਮੈਂ ਨਾ ਮੋਮੋਸ ਖਾਂਨੀ ਹਾਂ। ਤੇ ਨਾ ਮੈਂ ਖਾਣ ਦੇਨੀ। ਮੈਨੂੰ ਮੋਮੋਸ ਨੀ ਪਸੰਦ ਜਿਹੜਾ ਵੀ
ਅੱਛਾ, ਮੇਰੀ ਵਾਈਫ ਦੇ ਖਾਂਦੀ ਦੀ ਖੁਸ਼ ਹੋ।
ਖਾਂਦੀ ਜੀ ਮੋਮੋਸ, ਮੈਨੂੰ ਨੀ ਪਸੰਦ
ਠੀਕ, ਨਹੀਂ ਉਹ ਮਤਲਬ ਜਿਹੜੇ ਆਉਂਦੇ ਨਾ ਫਰਾਈ ਮੋਮੋਸ ਉਹ ਖਾਂਦੇ ਆ ਮਤਲਬ ਪਨੀਰ ਵਾਲੇ ਤੇ ਜਿਹੜੇ ਸਟੀਮ ਹੁੰਦੇ ਉਹਦੇ ਵੈਸੇ ਉਹਨਾ ਨੂੰ